ਬਸ ਵਧੀਆ, ਵਧੀਆ ਤੁਸੀਂ ਸੁਣਾਓ ਠੀਕ ਓ। ਘਾਰ ਪਰਿਵਾਰ ਸ ਸਭ ਠੀਕ ਏ।
ਸਭ ਵਧੀਆ ਜੀ ਤੁਸੀਂ ਸੁਣਾਓ ਆਪਨੀ, ਸਭ ਠੀਕ ਓ।
ਬਸ ਵਧੀਆ, ਵਧੀਆ, ਸਭ ਵਧੀਆ, ਸਭ ਠੀਕ ਏ। ਹੋਰ
ਹੋਰ ਕੀ ਚੱਲ ਰਿਹਾ ਦੀ। ਸੋਚ ਰਹੀ ਸੀ ਕਿਉਂਕਿ ਅੱਜ ਕੱਲ ਨਾ ਨੀਂਦ ਨਹੀਂ ਪੂਰੀ ਹੁੰਦੀ ਸਾਰਾ ਦਿਨ ਜੇ ਕਿਤੇ ਘਰੋਂ ਨਿਕਲ ਜਾਈਏ ਤਾਂ ਕੋਈ ਨਾ ਕੋਈ ਤਕਲੀਫ਼ ਮਤਲਬ ਨੀਂਦ ਨਾ ਪੂਰੀ ਹੋਣ ਕਰਕੇ ਸਾਰਾ ਦਿਨ ਡਿਸਟਰਬ ਸਾਰਾ ਦਿਨ ਮਤਲਬ ਮੈਂ ਇਕ ਚਿ ਚ ਤੰਗ ਰਹਿੰਦੀ ਆ ਕਿ ਨੀਂਦ ਨੀ ਪੂਰੀ ਹੁੰਦੀ।
ਨਹੀਂ ਪਤਾ ਕੀ ਏ, ਅੱਜ ਕੱਲ੍ਹ ਨਾ ਨੀਂਦ ਹੈ ਈ ਨੀ ਆ, ਰਾਤੀ ਕਿੰਨੀ, ਕਿੰਨੀ ਦੇ ਨੀਂਦ ਈ ਨਈ ਆਂਦੀ। ਬੈਠੇ ਪਹਿਲੇ ਤਾਂ ਮੋਬਾਇਲ ਦੇਖਦੇ ਰੋ। ਮੋਬਾ ਬਾਈਲ ਦੇਖਦੇ ਰਹਿੰਦੇ ਆਂ। ਫੇ ਕੇਂਦੇ ਨੇ ਨੀਂਦ ਆਂਦੀ ਏ, ਨੀਂਦ ਆਰੀਏ, ਫੇਰ ਨੀਂਦ ਸਉਣ ਉਦੋਂ ਨੀਂਦ ਈ ਨਈ ਆਂਦੀ। ਕਿੰਨੀ ਕਿਨੀ ਦੇਰ ਬੈਠੇ ਰਹਿਨੇ ਆਂ, ਬੈਠੇ ਰਹਿਨੇ ਆਂ, ਸੋਚਦੇ ਫੇਰ ਨੀਂਦ ਦੁਨੀਆਂ ਦੀ, ਫੇਰ ਕਹਿੰਦੇ ਮੋਬਾਈਲ ਵੇਖ ਲੇ ਫੇਰ ਕਹਿੰਦੇ
ਬਸ ਉਹ ਆਪਾਂ ਆਪ ਹੀ ਆਪਣੇ ਕਹਿੰਦੇ ਆ ਨਾ ਕਿ ਆਪਾਂ ਆਪਣੀਆਂ ਆਪ ਤਾਂ ਖਰਾਬ ਕਰ ਰਹੇ ਆਂ। ਇੱਕ ਤਰ੍ਹਾਂ ਨਸ਼ਾ ਬਣ ਗਿਆ। ਮੋਬਾਇਲ ਵੀ, ਜਿਹੜਾ ਆਪਾਂ ਨੂੰ ਨੀਂਦ ਆਪਾਂ ਇੱਕ ਰੀਲ ਵੇਖਦੇ ਹਾਂ ਦੂਸ ਦੇਖ ਜਾਂਨੇ ਆਂ ਉਹ ਆਦਤ ਬਨ ਜਾਂਦੀ ਆਂ ਹਰ ਇੱਕ ਹੈਚੁਅਲ ਹੋ ਜਾਂਦਾ ਏ ਇਨਸਾਨ ਤੇ ਬਸ ਉੱਥੇ ਜਾ ਕੇ ਆਪਣੀ ਨੀਂਦ ਵੀ ਡਿਸਟਰਬ ਹੋ ਜਾਂਦੀ ਏ। ਜਿਹੜੀ ਆਨੀ ਹੁੰਦੀ ਏ ਉਹ ਵੀ ਰੁਕ ਜਾਂਦੀ ਏ।
ਉਹ ਫੇਰ ਟਾਈਮ ਅੱਗੇ, ਅੱਗੇ ਵਧੀ ਜਾਂਦਾ। ਬਸ ਉਹ ਹੁੰਦਾ ਕੀ ਦੇਖਲੋ ਥੋੜਾ ਹੋਰ ਦੇਖਲੋ ਥੋੜਾ ਹੋਰ ਦੇਖ ਲੋ ਮੋਬਾਇਲ। ਬਸ ਉਹ ਇਹਨਾਂ ਨੀ ਸਵੇਰੇ ਉੱਠਿਆ ਨੀ ਜਾਂਦਾ ਫਿਰ ਸਵੇਰੇ ਉੱਠਣ ਦੇ ਦਿਲ ਨੀ ਕਰਦਾ ਜੇ ਬਾਈ ਚਾਂਸ ਉੱਠ ਜਾਓ, ਫਿਰ ਸਾਰਾ ਦਿਨ ਬੰਦਾ ਬਿਮਾਰ ਬਮਾਰ
ਸਹੀ ਗੱਲ ਐ। ਤੁਹਾਨੂੰ ਪਤਾ ਡਾਕਟਰ ਵੀ ਇਹੀ ਕਹਿੰਦੇ ਐ ਕਿ ਘੱਟੋ ਘੱਟ ਸਤ ਅੱਠ ਅੱਠ ਘੰਟੇ ਤੁਹਾਨੂੰ ਨੀਂਦ ਕਰਨੀ ਪੂਰੀ ਹੋਣੀ ਬਹੁਤ ਜ਼ਰੂਰੀ ਐ, ਬਹੁਤ ਜ਼ਰੂਰੀ ਐ। ਜੇ ਤੁਸੀਂ ਨੀਂਦ ਨਹੀਂ ਪੂਰੀ ਕਰੋਗੇ ਤਾਂ ਉਹਦੇ ਨਾਲ ਤੁਹਾਨੂੰ ਬਹੁਤ ਡਿਸਟਰਬੈਂਸ ਹੋਏਗੀ ਤੁਹਾਡੀ ਬੋਡੀ--‌ ਇਸ ਕਰਕੇ ਨੀਂਦ ਨੀਂ ਪੂਰੀ ਹੋਏਗੀ ਸਾਡਾ ਕਦੀ ਵੀ- ਤੁਹਾਡਾ ਦਿਮਾਗ ਆਰਾਮ ਨੀ ਹੋਏਗਾ ਦੇਗਾ- ਤੇ ਨਾ ਹੀ ਉਹ ਜਦੋਂ ਕ ਜੋੜ ਉਹਨੇ ਕੰਮ ਕਰਨਾ ਉਹਦੇ ਫੋਕਸ ਵੀ ਨਹੀਂ ਹੋਏਗਾ
ਨਾ-ਨਾ ਫੇਰ ਨਾ ਸਰੀਰ ਹੀ ਦੁੱਖਦਾ ਰਹਿੰਦਾ ਸਾਰਾ ਕਦੀ ਸਿਰ ਦੁੱਖ ਰਿਹਾ ਕਦੀ ਲੱਤਾ ਦੁੱਖ ਦੀਆਂ ਰਹੀਂ ਹੈ ਕਦੀ ਕੀ ਦੁੱਖ ਰਿਹਾ ਬਸ ਇਹੀ ਹੁੰਦਾ। ਕਰਾਦਾ। ਫੇਰ ਹਿੰਮਤ ਹੀ ਨਈਂ ਹੁੰਦੀ ਬੰਦਾ ਕਹਿੰਦਾ ਏਂਜ ਬਿਮਾਰ ਬਮਾਜ ਰਹਿੰਦਾ ਬੰਦਾ ਕਹਿੰਦਾ ਰਾਮ ਕਰੋ ਸ ਫੇਰ ਨੀਂਦ ਆਂਦੀ ਵੀ ਨੀਂ ਐ। ਕਿ ਉਸ ਟਾਈਮ ਦੀ ਜੋ ਟਾਈਮ ਨੀਂਦ ਰਾਤ ਵੇਲੇ ਆਣੀ ਐਨਾ ਸਹੀ ਉਹ ਹੋਰ ਕਿਸੇ ਟਾਈਮ ਨੀ ਆਂਦੀ।
ਨਹੀਂ ਆਂਦੀ ਕਹਿੰਦੇ ਸੋਣ ਵੇਲੇ ਬਿਲਕੁਲ ਗਲ ਸਹੀ ਐ, ਸਹੀ ਗੱਲ ਐ, ਸੋਣ ਵੇਲੇ ਜ ਤੁਸੀਂ ਆਪਣੇ ਆਪ ਨੂੰ ਸਹੀ ਤਰ੍ਹਾਂ ਨਹੀਂ ਸੋਂਉਗੇ ਤਾਂ ਤੁਸੀਂ ਬ ਆਪਣੀ ਬਿਮਾਰੀਆਂ ਨਾਲ ਵੀ ਲੜ ਨਹੀਂ ਸਕ ਤੁਸੀਂ ਅੱਜ ਕੱਲ੍ਹ ਹਰ ਇਨਸਾਨ ਚ ਕੋਈ ਨਾ ਕੋਈ ਪ੍ਰੋਬਲਮਸ ਹੈ।
ਵੱਡੇ ਤਾਂ ਛੱਡੋ ਅ ਅੱਜ-ਕੱਲ੍ਹ ਬੱਚਿਆਂ ਦੀ ਨਿਹ ਕਿੰਨੀ ਘੱਟ ਗਈ ਐ। ਨਈਂ ਨਈਂ ਜਿਵੇਂ ਆ ਪਹਿਲੇ ਆਪਾਂ ਜਿਵੇਂ ਛੋਟੇ ਬੱਚੇ ਹੁੰਦੇ ਸੀ ਜੰਮਦੇ ਬੱਚੇ ਕਿੰਨੀ-ਕਿੰਨੀ ਦੇਰ ਸੁੱਤੇ ਰਹਿੰਦੇ ਸੀ, ਨਵਾਂ ਦਿੰਦੇ ਸੀ ਚਾਰ-ਚਾਰ ਪੰਜ-ਪੰਜ ਘੰਟੇ ਸੁੱਤੇ ਰਹਿੰਦੇ
ਹਾਂਜੀ, ਹਾਂਜੀ। ਸਈ ਗਲ, ਇੱਕ ਮਹੀਨੇ ਦਾ ਬੱਚਾ ਬਹੁਤ ਵਧੀਆ ਸੌਂਦਾ ਸੀ ਪਹਿਲਾਂ।
ਤੇ ਜਿਵੇਂ ਪਹਿਲਾਂ ਆਪਾਂ ਕਹਿੰਦੇ ਸੀ ਨਾ ਸਾਲ ਦੋ ਸਾਲ ਬੱਚੇ ਬਹੁਤ ਸੋਹਣਾ ਸੋਂਦੇ ਸੀ ਦੋ ਤਿੰਨ ਸਾਲ ਤਾਂ ਜਿਵੇਂ ਨੂਆਤਾ ਸੋ ਗਏ। ਕਿੰਨੀ-ਕਿੰਨੀ ਦੇਰ ਸੁੱਤੇ ਰਹਿੰਦੇ ਸੀ। ਅੱਜ ਕੱਲ੍ਹ ਕੀ ਐ ਜੀ ਮਸਾ ਘੰਟਾ ਵੀ ਨੀ ਸੌਦੇ। ਬਸ ਉੱਠ ਜਾਂਦੇ ਨੇ ਫੇਰ ਸਾਰਾ ਦਿਨ ਉਹਨਾਂ ਨੀਂਦ ਨਹੀਂ ਆਂਦੀ ਫੇਰ ਉਹੀ ਹਾਲ ਮੈਂ ਕੀ ਕਹਿਣੀ ਆ ਅੱਜ ਕੱਲ ਦੇ ਬੱ ਹਜੇ ਨੀਂਦ ਹੀ ਨੀ ਐ।
ਔਹੀ ਹੈ ਨਿੱੱਕੇ ਨਿੱੱਕੇ ਬੱਚਿਆਂ ਨੂੰ ਫਿਰ ਮੋਬਾਇਲ ਤੇ ਚਸਕਾ ਉਹ ਬੈਠੀ ਮੋਬਾਇਲ ਦੇਖ ਲੋ ਇਹ ਦੇਖ ਲੋ ਬਸ ਉਹ ਖੁਸ਼ ਰਹਿੰਦੇ ਨੇ ਖਾਣਾ ਮੋਬਾਇਲ ਨਾਲ ਤੇ ਸੋਣਾ ਵੀ ਮੋਬਾਈਲ ਨਾਲ।
ਸਹੀ ਗੱਲ ਹੈ। ਬਿਲਕੁਲ ਤੁਹਾਨੂੰ ਪਤਾ ਹੀ ਹੈ ਹਾਂਜੀ ਬਿਲਕੁਲ ਬਿਲਕੁਲ। ਜਦੋਂ ਆਪਾਂ ਬਿਮਾਰੀਆਂ ਨਾਲ ਲੜਨਾ ਪੜਦਾ ਉਹਦੇ ਤੋਂ ਸਭ ਤੋਂ ਪਹਿਲਾਂ ਕੀ ਹੈ ਆਪਣੀ ਇਮਿਊਨਿਟੀ ਪਾਵਰ। ਜੇ ਆਪਣੀ ਇਮਿਊਨਿਟੀ ਪਾਵਰ ਅੱਛੀ ਹੋਏਗੀ ਤਾਂ ਆਪਾਂ ਤਾਂ ਹੀ ਬਸ ਅੱਗੇ ਘਰ ਦਾ ਕੰਮ ਕਰ ਸਕਾਂਗੇ ਘਰ ਦੇ ਕਿੰਨੇ ਕੰਮ ਹੁੰਦੇ ਨੇ
ਇਹ ਤਾਂ ਹੈ ਤਾਂ ਹੀ ਤਾਂ ਹੈ ਨਾ ਕਈ ਜੇ
ਇੱਕ ਮਰਦ ਐ ਉਹਨਾਂ ਨੂੰ ਕੰਮ ਤਾਂ ਹੁੰਦੇ ਨੇ ਬਿਚਾਰੇ ਸਵੇਰ ਤੋਂ ਲੈ ਕੇ ਕੇ ਜੋ ਜੋ ਰਾਤ ਤੱਕ ਕੰਮ ਕਰਦੇ ਨੇ ਜੇ ਉਹਨਾਂ ਦੀ ਨੀਂਦ ਨਾ ਪੂਰੀ ਹੋਏਗੀ ਵੀ ਡਿਸਟਰਬੈਂਸ ਹੁੰਦੀ ਐ ਜਿਹਨਾਂ ਕਰਕੇ ਉਹਨਾਂ ਦੀ ਨੀਂਦ
ਗੁੱਸਾ ਚੜਦਾ ਗੁੱਸਾ ਗੁੱਸਾ ਹੋ ਜਾਂਦਾ ਫਿਰ ਬੰਦੇ ਨੂੰ ਕਿਸੇ ਨਾ ਕਿਸੇ ਨੂੰ ਬੋਲੀ ਜਾਏਗਾ ਗੁੱਸਾ ਨਿਕਲੀ ਜਾਏਗਾ ਕਿਸੇ ਨਾ ਕਿਸੇ ਤੇ।
ਸਹੀ ਗੱਲ ਐ ਤੁਹਾਨੂੰ ਇਹ ਵੀ ਪਤਾ ਐ ਅੱਜ ਕੱਲ੍ਹ ਨੀਂਦ ਨਾ ਪੂਰੀ ਕਰਕੇ ਮੋਟਾਪਾ ਬਹੁਤ ਆ ਰਿਹਾ ਲੋਕ
ਹਾਂ,
ਸਭ ਤੋਂ ਵੱਡੀ ਬਿਮਾਰੀ ਐ ਮੋਟਾਪਾ। ਨੀਂਦ ਨਾ ਪੂਰੀ ਕਰਕੇ ਔਰ ਦਿਮਾਗ ਦੀ ਟੈਂਸ਼ਨਾਂ ਜਿਹੜੀਆਂ ਉਹ ਆਪਾਂ ਉਹ ਉਵੇਂ ਹੀ ਰਹਿ ਜਾਂਦੀਆਂ ਨੇ ਟੈਸ਼ਨਾਂ ਵੱਧੀਆਂ ਜਾਣਗੀਆਂ ਪਰ ਜਦੋਂ ਆਪਾਂ ਸੋਚ ਗੇ ਅੱਛੀ ਨੀਂਦ ਪੂਰੀ ਕਰਾਂਗੇ ਤੇ ਨੈਚੁਰਲੀ ਗੱਲ ਐ ਕਿ ਉਹ ਚੀਜ਼ ਆਪਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੀਏ ਨਾ ਕਿ ਆਪਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼। ਕਰੀਏ ਉਹ ਦੇ ਆਪਾਂ ਇਸ ਲਈ ਕਹਿੰਦੇ ਨੇ ਤਾਂਹੀ। ਕਹਿੰਦੇ ਡਾਕਟਰ ਤਾਂ ਹੀ ਕਹਿੰਦੇ ਨੇ ਕਿ ਇੰਨਾ ਤੁਸੀਂ ਸੋ ਜਦੋਂ ਵੀ ਆਪਾਂ ਬਿਮਾਰ ਹੁੰਨੇ ਆ। ਆਪਾਂ ਉਦੋਂ ਪਹਿਲਾਂ ਉਹ ਆਪਾਂ ਨੂੰ ਨ
ਵੈਸੇ ਵੀ ਕੋਈ ਕਮਜ਼ੋਰੀ ਹੋਵੇ ਤਾਂ ਤਾਂ ਪਹਿਲੀ ਕਹਿੰਦਾ ਇਹਨਾਂ ਨੂੰ ਆਰਾਮ ਦੋ ਆਰਾਮ ਕਰੋ। ਹਾਂ ਹੂੰ। ਹੂੰ ਉਹ ਤਾਂ ਹੈ ਹੀ ਹੈ ਸਹੀ ਗੱਲ ਐ।
ਨੀਂਦ ਆਪਣੇ ਲਈ ਬਹੁਤ ਇੰਪੋਰਟੈਂਟ ਹੈ ਅਗਰ ਜਿੰਨੀ ਕੋਸ਼ਿਸ਼ ਕਰ ਸਕਦੇ ਹਾਂ ਆਪਣਾ ਰੇ ਰੈਗੂਲਰ ਆਪਣਾ ਚੇਂਜ ਕਰੋ ਕਹਿੰਦੇ ਆ। ਤੁਹਾਨੂੰ ਵੀ ਤਿੰਨ ਚ ਕਰਨਾ ਚਾਹੀਦਾ ਗੋਬਰ
ਹਾਂ, ਟਾਈਮ ਤਾਂ ਲੱਗੇਗਾ ਮਗਰ ਹੌਲੀ ਹੌਲੀ ਤਾਂਹੀ ਸੈੱਟ ਹੋਏਗਾ ਆਪਣਾ।
ਬਿਲਕੁਲ ਬਿਲਕੁਲ ਬਿਲਕੁਲ ਜੀ ਬਿਲਕੁਲ ਬਟ ਆਪਾਂ ਆਪਣੇ ਬੱਚਿਆਂ ਨੂੰ ਵੀ ਦਿਨ ਰਾਤ ਇਹੀ ਸਿੱਖ ਕਰਨੀ ਆ ਕਿ ਤੁਸੀਂ ਤੁਹਾਨੂੰ ਨੀਂਦ ਦੀ ਪੂਰੀ ਨਹੀਂ ਹੋਗੇ ਤੁਸੀਂ ਸਾਰਾ ਦਿਨ ਤੁਸੀਂ ਅਪਸੈੱਟ ਰਹੋਗੇ। ਤੁਹਾਨੂੰ ਕੁਛ ਸਮਝ ਨਹੀਂ ਆ ਰਿਹਾ ਜੋ ਆਪਾਂ ਜੇ ਨੀਂਦ ਪੂਰੀ ਹੋਏਗੀ ਤਾਂ ਤੁਸੀਂ ਕੋਈ ਨਯੇ ਨਯੇ ਪਲੈਨ ਬਣਾ ਸਕੋ ਤੂੰਗੇ। ਕੀ ਤੁਹਾਡੀ ਨੀਂਦ ਹੀ ਨੀ ਪੂਰੀ ਹੋਏਗੀ ਤੇ ਤੁਸੀਂ ਸੋਏ ਰਹੋਗੇ ਸੋਏ ਰਹੋਗੇ ਕੀ ਕਰੋਗੇ ਨਾ ਤੁਸੀਂ ਜਿੰਮ ਜਾਓਗੇ ਨਾ ਤੁਸੀਂ ਕਿਤੇ ਯੋਗਾ ਕਲਾਸ ਜਾਓਗੇ ਤੁਸੀਂ ਆਪਣੇ ਲਈ ਕੋਈ ਕੋਈ ਐਕਟੀਵਿਟੀ। ਕਰ ਈ ਨ੍ਹੀਂ ਸਕਦੇ। ਤੁਸੀਂ ਵੋਕ ਵਗੈਰਾ ਵੀ ਨ੍ਹੀਂ ਕਰ ਸਕਦੇ ਬਿਲਕੁਲ ਫਿਰ ਤਹਾਨੂੰ ਇੱਕ ਬੈਡ ਬਿਲਕੁਲ ਇੱਕ ਤਹਾਨੂੰ ਬੈਡ ਤੇ ਬਸ ਇਕ ਰਜਾਈ।
ਫੇਰ ਕੋਈ ਕੰਮ ਕਹਿ ਦੋ ਫੇਰ ਕੋਈ ਕੰਮ ਕਹਿ ਦੋ ਫੇਰ ਕੈਣਗੇ, ਕਰਦੇ ਆ ਨਾ ਕਰਦੇ ਆ ਨਾ। ਯੁਧ ਹਾਂ ਕੋਈ ਔ ਏ ਨਾ। ਕੋਈ ਹਿੰਮਤ ਹੀ ਨਹੀਂ ਹੁੰਦੀ ਅਸੀਂ ਨੇ।
ਆਲਸੀ ਨੀਂਦ ਦਾ ਪਹਿਲਾ ਕਾਰਨ ਹੀ ਆਲਸੀ ਐ। ਕਿ ਜੇ ਆਪਾਂ ਨਾ ਪੂਰੀ ਕਰਾਂਗੇ ਆਲਸ ਪਸੰਦ ਐ। ਔ ਆਪਣੇ ਵੱਡਿਆਂ ਚ ਵੀ ਏਹ ਚੀਜ਼ ਹੋ ਰੀ ਐ। ਕਿਉਂਕਿ ਮ ਪੈਲਾਂ ਪੈਲਾਂ ਲੋਕੀ ਆਪਣੀ ਨੀਂਦ ਏਨੀ ਪੂਰੀ ਅੱਛੀ ਕਰਦੇ ਸੀ
ਹਾਂ, ਤਾਂ ਈ ਤਾਂ ਰਾਤੀ ਟੈਮ ਸਿਰ ਸੌਂਦੇ ਸੀ ਸਵੇਰੇ ਜਲਦੀ ਉੱਠਦੇ ਸੀ ਰੋ ਟੀ ਟੈਮ ਤੇ ਖਾਣੀ, ਦੁਪੈਰੇ ਟੈਮ ਤੇ ਖਾਣੀ ਔ ਸਭ ਕੁਝ ਠੀਕ ਰੈੰਦਾ ਸੀ, ਹਜ਼ਮ ਹੋ ਜਾਂਦਾ ਸੀ।
ਤਾਨੂੰ ਪਤਾ ਈ ਐ ਕਿ ਨੀਂਦ ਪੈਲਾਂ ਕਈ ਘਰਾਂ ਚ ਮੈਂ ਅੱਜ ਵੀ ਵੇਖਿਐ ਪਿੰਡ ਵਰਗ, ਪਿੰਡਾਂ ਚ
ਪਿੰਡਾਂ ਚ ਕੀ ਕਈ ਸੈ਼ਰਾਂ ਦੇ ਲੋਕ ਵੀ ਬੜੇ ਅ ਯਾਨੀ ਕਿ ਅ ਅਨੁਸ਼ਾਸਨ ਨਾਲ ਚੱਲਦੇ ਨੇ।
ਹਾਂਜੀ, ਜਲਦੀ ਸੋਣਾ ਨੌ ਵਜੇ-ਦਸ ਵਜੇ ਸੋ ਜਾਣਾ ਔਰ ਅ ਬਿਲਕੁਲ ਕੈੰਦੇ ਕਿ ਹਾਂਜੀ ਟੈਮ ਸਿਰ ਸੋਣਾ, ਟੈਮ ਸਿਰ ਉੱ ਠਨਾ ਔਰ ਜੇੜਾ ਬੰਦਾ ਟੈਮ ਸਿਰ ਉਠਦੈ ਉਠ ਕੇ ਆਪਣਾ ਰੱਬ ਦਾ ਨਾਂ ਲੈਂਦਾ ਐ ਔਨੂ ਔ ਚੀਜ਼ ਮਿਲਦੀ ਐ। ਤਾਜ਼ਗੀ ਮਿਲਦੀ ਐ ਅੱਖਾਂ ਨੂੰ। ਜੋ ਫਰੈਸ਼ਨੈਸ ਫੀਲ ਕਰਦੇ ਐ ਔ ਕਿਸ ਲਈ ਕਰਦੇ ਇਸੀ ਲਈ, ਫਿਰ ਰੱਬ ਦਾ ਨਾਂ ਲੈਂਦੇ ਨੇ। ਫਿਰ ਕੁਛ ਵੀ, ਕੋਈ ਵੀ ਐਕਟੀਵਿਟੀ ਕਰਨ ਚਾਣੇ ਔ, ਔਹ ਤੁਸੀਂ ਕਰਦੇ ਔ। ਘਰ ਦੇ ਕੰਮ ਵੀ ਆਪਾਂ ਤਾਂਈ ਕਰ ਸਕਦੇ ਆਂ ਜਦੋਂ ਅਪ ਪਾਂ ਸਈ ਆਂ। ਸ਼ੁਰੂ ਅਪਣੀ, ਅਪਣਾ ਸਰੀਰ ਸਈ ਚੱਲ ਰਿਐ। ਜਦੋਂ ਆਪਣੀ ਨੀਂਦ ਪੂਰੀ ਹੋ ਕੀ ਐ
ਹਾਂਜੀ ਔ ਤਾਂ ਹੈ ਈ ਐ। ਹੂੰ, ਸਹੀ ਗੱਲ ਏ ਵੈਸੇ ਆਉਣਾ ਤੇ ਜ਼ਰੂਰੀ ਏ ਬਹੁਤ
ਬਹੁਤ ਜ਼ਰੂਰੀ ਐ, ਬਹੁਤ ਜ਼ਰੂਰੀ ਐ।
ਇੱਕ ਸਮੇਂ ਸਿਰ ਸੋਣਾ ਤੇ ਸਮੇਂ ਸਿਰ ਉੱਠਣਾ ਵੀ ਬਹੁਤ ਜ਼ਰੂਰੀ ਐ। ਇਹ ਵੀ ਹੈਨਾ ਇਹ ਵੀ ਏ ਨਾ ਕਹਿੰਦੇ ਨਾ ਸਵੇਰ ਤੁਸੀ ਸਵੇਰੇ ਟੈਮ ਸਿਰ ਉੱਠੋ ਨਾ ਉਹ ਉਹ ਤੁਆਡਾ ਤੁਆਨੂੰ ਠੀਕ ਰੱਖਦੀ ਏ। ਤੁਹਾਡੀ ਤਬਿਅਤ ਠੀਕ ਰਹੇਗੀ ਤੁਹਾਡਾ ਦਿਮਾਗ ਵੀ ਠੀਕ ਰਹੇਗਾ ਫਿਰ ਕੁਛ ਪਰਮਾਤਮਾ ਦਾ ਨਾਮ ਵੀ ਲੈ ਲਾਂਗੇ ਤੇ ਉਹਦੇ ਨਾਲ ਬੜਾ ਫ਼ਰਕ ਪੈਂਦਾ ਹੈ ਕਹਿੰਦੇ ਉਠੱ ਕੇ ਪ੍ਰਮਾਤਮਾ ਦਾ ਨਾਮ ਲੋਓ ਨਾ ਬਹੁਤ ਤਾਂ ਫ਼ਾਇਦਾ ਮਿਲਦਾ ਆਪਾਂ ਨੂੰ
ਬਹੁਤ ਫ਼ਾਇਦਾ ਮਿਲਦਾ ਬਿਲਕੁਲ ਠੀਕ ਏ
ਕੱਲ ਮੈਂ ਸਵੇਰੇ ਜਲਦੀ ਉੱਠਾਂਗੇ ਜਾਵਾਂਗੇ ਕਿਤੇ ਪਰਮਾਤਮਾ ਕਰਾਂ ਗਾ ਬਸ ਫੇਰ ਆਲਸ ਸੋ ਜਾਂਦਾ ਫੇਰ ਬੰਦਾ ਕਹਿੰਦਾ ਬਸ ਰਹਿਣ ਦੋ
ਪਰ ਅਗਰਾ ਅਗਰ ਆਪਾਂ ਐਵੇਂ ਕਰਾਂਗੇ ਤੇ ਫਿਰ ਆਪਣੇ ਬੱਚੇ ਵੀ ਉੱਦਾਂ ਹੀ ਕਰਨਗੇ ਫਿਰ ਆਪਾਂ ਨੂੰ ਕਰਨਾ ਆਪਾਂ ਹਾਰਾਂਗੇ ਨਹੀਂ ਆਪਾਂ ਜ ਦਿ ਖਾਣਾ ਕਿ ਨਹੀਂ ਸਾਡਾ ਰੂਟੀਨ ਹੈ ਚਲੋ ਕਦੇ ਫੰਕਸ਼ਨ ਪਾਰਟੀ ਤੇ ਗਏ ਹੋ ਹਾਂਜੀ ਕਦੇ ਜਦੋਂ ਕਦੇ ਫੰਕਸ਼ਨ ਪਾਰਟੀ ਤੇ ਗਏ ਹੋ ਗੱਲ ਵ ਕ੍ਰਆ
ਹਾਂਜੀ ਉਹ ਹਾਂ ਕਈ ਵਾਰ ਇਕ ਅੱਦੀ ਛੁੱਟੀ ਆਦੀ ਹੈ ਚਲੋ ਬੰਦਾ ਕਹਿ ਮੈ ਕੈ ਚੱਲ ਅੱਜ ਕੋਈ ਨੀ ਅੱਜ ਅਸੀਂ ਵੀ ਆਰਾਮ ਕਰ ਲੈਂਦੇ ਹਾਂ ਨਹੀਂ ਤੇ ਵੈਸੇ ਉੱਠਣਾ ਚਾਹੀਦਾ ਜਲਦੀ ਮੈਂ ਰੋਜ਼ ਸੋਚਦੀ ਹਾਂ ਸਵੇਰੇ ਜਲਦੀ ਉੱਠਆ ਕੀ ਕੱਲ ਸਵੇਰੇ ਜਲਦੀ ਉੱਠਾਗੀ ਬਸ ਰਾਹੀ ਜਾਂਦਾ
ਰਾਹੀ ਮੇਰਾ ਰਸੀ ਕਿ ਮੈ ਵਾਹਿਗੁਰੂ ਦੀ ਕਿਰਪਾ ਹੈ ਕਿ ਮੇਰਾ ਰੂਟੀਨ ਹੈ ਮੈਂ ਪੂਰੀ ਕੋਸ਼ਿਸ਼ ਕਰਦੀ ਹਾਂ ਸਵੇਰੇ ਉੱਠ ਕੇ ਪਾਠ ਕਰਨਾ ਫੇਿਰ ਮੈਂ ਐ ਵੈ ਕਿੂ ਕਵਾਂ ਫਿਰ ਮੈਂ ਸੋ ਜਾਂਦੀ ਹ ਪਰ ਹਾਂ ਉਹ ਚੀਜ਼ ਨਹੀਂ ਹੈ ਕਿ ਜੋ ਕਹਿ ਰਹੇ ਹੋ ਕਿ ਜੋ ਮਤਲਬ ਹੋਣਾ ਚਾਹੀਦਾ ਉਹ ਨਹੀਂ ਹੈ ਕਿ ਜਲਦੀ ਉੱਠ ਜਾਵਾਂ ਹੋਰ ਮਤ ਲਬ ਬਸ ਇੱਕ
ਵੈਸੇ ਪਹਿਲੇ ਮੈਂ ਵੀ ਕਈ ਵਾਰ ਇਹਝ ਕਰਦੀ ਸੀ ਸਵੇਰੇ ਉੱਠ ਜਾਣਾ ਨਾ ਜਿਵੇੈਂ ਜਲਦੀ ਬਹੁਤ ਅਰਲੀ ਮੋਰਨਿੰਗ ਉੱਠ ਜਾਣਾ ਤੇ ਫੇਰ ਮੈਂ ਕੀ ਕਰਦੀ ਸੀ ਝਾਰੂ ਪੂਚਾ ਕਰਕੇ ਜੋ ਕਰਨਾ ਕਰਕੇ ਏ ਚਲੋ ਜਿੱਥੇ ਜਾਣਾ ਆਪਣਾ ਜਾਣਾ ਜਾ ਕੇ ਫੇਿਰ ਆ ਕੇ ਆਪਣਾ ਥੋਈ ਦੇਰ ਰੈਸਟ ਕਰ ਲੈਣੀ ਸੋ ਜਾਣਾ ਫੇਰ ਉਸ ਤੋਂ ਬਾਅਦ ਉੱਠ ਕੇ ਕੰਮ ਵਗੈਰਾ ਕਰ ਲਿਆ। ਇਹ ਵੀ ਚਲੋ ਹੋ ਜਾਂਦਾ। ਥੋੜ੍ਹਾ ਆਰਾਮ ਵੀ ਹੋ ਜਾਂਦਾ ਤੇ ਚਲੋ ਭਗਵਾਨ ਦਾ ਨਾਮ ਵੀ ਲਿਆ ਜਾਂਦਾ।
ਸਹੀ ਗੱਲ ਐ ਉਹੀ ਕਹਿੰਦੇ ਜੇ ਨੀਂਦ ਪੂਰੀ ਨਾ ਕਰੋਗੇ ਤੇ ਤੁਹਾਡੇ ਅੰਦਰ ਚਿੜਚਿੜਾਪਨ ਆਏਗਾ।
ਹਾਂ, ਉਹ ਤਾਂ ਹੈ ਫਿਰ
ਪਰਿਵਾਰ ਨਾਲ ਲੜੋਗੇ।
ਚਿਚੜੇ ਭਰਨ ਨਾਲੋਂ ਚੰਗਾ ਕਿ ਥੋੜੀ ਹੋ ਜਾਂਦਾ। ਸਵੇਰੇ ਜਲਦੀ ਉੱਠਣ ਨਾਲੋਂ। ਵੀ ਲੇਟ ਹੀ ਉਠੋ।
ਜੇ ਸਹੀ ਗੱਲ ਐ ਨਾ ਸਹੀ ਗੱਲ ਐ ਨਹੀਂ ਸਵੇਰੇ ਫੋਨ ਆ ਜਾ। ਕਿ ਤੈਨੂੰ ਤੁਹਾਨੂੰ ਕੀ ਹੋਇਆ। ਤੇ ਹਾਂ ਤੁਸੀਂ ਕੀ ਹੋ ਗਿਆ ਤੁਹਾਨੂੰ ਤੈਨੂੰ ਕੀ ਹੋ ਗਿਆ ਸਵੇਰੇ ਸਵੇਰੇ ਸੁਣਨ ਨੂੰ ਮਿਲ ਜਾਂਦਾ ਇਹ ਕਿ ਅਸੀਂ ਸੋਏ ਨਹੀਂ। ਅਸੀ ਸੋਏ ਨੀ। ਜੇ ਕੋਈ ਸੀਰੀਅਲ ਦੇਖਣ ਬੈਠ ਜਾਣੇ ਆ। ਲਗਾਤਾਰ ਸੀਰੀਅਲ ਦੇਖ ਰਹੇ ਆ।
ਇਹ ਤਾਂ ਹੈ ਉਹ ਪਤਾ ਕੀ ਫੇਰ ਹੁੰਦਾ ਫੇਿਰ ਉਹ ਹੁੰਦਾ ਕੀ ਹਾਏ ਇਹਨਾਂ ਫਟਾਫਟ ਪਤਾ ਲੱਗਜੇ ਕੀ ਹੋਣਾ। ਅੱਗੇ ਅੱਗੇ ਕੀ ਹੋਣਾ ਐਂਡ ਕੀ ਹੋਣਾ ਹਾਂ ਦੇ ਸੀਰੀਅਲ ਜ਼ਿਆਦਾ ਦੇ ਦੇ ਬੰਦੇ
ਸਹੀ ਗੱਲ ਐ ਬਿਲਕੁਲ ਉਹੀ ਕੋਸ਼ਿਸ਼ ਤਾਂ ਇਹੀ ਕਰਨੀ ਚਾਹੀਦੀ ਐ। ਕਿ ਦਿਨ ਚ ਜੋ ਕਰੋ ਬਸ ਰਾਤ ਨੂੰ ਸਿਰਫ ਤੁਸੀਂ ਸੋ ਔਰ ਰੈਸਟ ਕਰੋ ਆਪਣੇ ਬੱਚਿਆਂ ਨੂੰ ਇਹੀ ਸਿਖਾਉਣਾ ਚਾਹੀਦਾ ਆਪਾਂ ਨੂੰ ਹਾਂਜੀ ਮੈਨੂੰ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਜੀ।
ਹਾਂਜੀ ਬਹੁਤ ਅੱਛੀ ਗੱਲਬਾਤ ਸੁਣਾਈ। ਹਾਂ, ਦੱਸੀ ਤੁਸੀਂ ਮੈਨੂੰ। ਠੀਕ ਐ ਬਾਏ ਥੈਂਕ ਧੰਨਵਾਦ ਤੁਹਾਡਾ ਬਹੁਤ।